ਹੈਲੋ,
ਹੈਲੋ, ਸਸ ਰੀ ਕਾਲ ਜੀ।
ਹੈਲੋ ਜੀ, ਸਸ ਰੀ ਕਾਲ ਜੀ।
ਹੋਰ ਸੁਣਾਓ, ਠੀਕ- ਠਾਕ।
ਹਾਂਜੀ ਸਭ ਵਧੀਆ, ਤੁਸੀਂ ਸੁਣਾਓ, ਘਰ ਪਰਿਵਾਰ ਸਭ ਵਧੀਆ।
ਹਾਂਜੀ, ਇੱਧਰ ਵੀ ਸਭ ਵਧੀਆ ਜੀ ਘਰ ਪਰਿਵਾਰ, ਹੋਰ ਸੁਣਾਓ ਕੀ ਕਰ ਰਹੇ ਸੀਗੇ।
ਬਸ ਬੈਠੇ ਸੀ ਵਿਹਲੇ।
ਬਸ ਵਿਹਲੇ ਬੈਠੇ ਸੀਗੇ ਅੱਛਾ, ਹੋਰ ਚਾਹ ਚੂ ਪੀ ਲੀ ਗੀ।
ਜੀ ਸਭ
ਚਾਹ ਸੋਕ ਨਾਲ ਪੀਂਦੇ ਹੋ, ਕਿ ਨਹੀਂ।
ਬਸ ਕਦੀ-ਕਦੀ ਪੀ ਲੈਂਦੇ ਆਂ, ਨਾ ਸ਼ੌਕ ਨਾਲ ਦਾ ਨੀ ਹੋ ਕਦੀ- ਕਦੀ ਪੀ ਲੈਨੇ ਆਂ।
ਹਾਂ, ਚਾਹ ਦੇ ਤੇ ਬੜੇ ਨੁਕਸਾਨ ਹੈਗੇ ਨੇ। ਪਾਣੀ ਪੀਣਾ ਜ਼ਿਆਦਾ ਵਧੀਆ ਹੈਗਾ, ਪਾਣੀ ਪੀਣ ਦੇ ਬਹੁਤ ਹੀ ਫ਼ਾਇਦੇ ਹੈਗੇ ਨੇ।
ਹਾਂਜੀ ਸਹੀ ਗੱਲ, ਪਾਣੀ ਰਹਿੰਦੀ ਏ। ਸਕਿਨ ਸਾਡੀ ਵਧੀਆ ਰਹਿੰਦੀ ਐ ਪਾਣੀ ਪੀਣ ਨਾਲ, ਬੋਡੀ ਨੂੰ ਦੇਖੋ, ਸੱਤਰ ਪਰਸੈਂਟ ਪਾਣੀ ਚਾਹੀਦਾ।
ਬਿਲਕੁਲ, ਸਾਡੀ ਬੋਡੀ ਵਿੱਚ ਏਟੀ ਪਰਸੈਂਟ ਪਾਣੀ ਹੈਗਾ ਤੇ ਸਾਨੂੰ ਪਾਣੀ ਚਾਹੀਦਾ ਹੀ ਚਾਹੀਦਾ ਹੈਗਾ। ਤੇ ਇਸ ਕਰਕੇ ਪਾਣੀ ਪੀਣਾ ਤੇ ਸਾਡੇ ਵਸਤੇ ਬਹੁਤ ਜ਼ਰੂਰੀ ਹੈਗਾ। ਸਾਨੂੰ ਹਾਂਜੀ- ਹਾਂਜੀ, ਸਾਨੂੰ ਸਾਰਾ ਦਿਨ ਚ' ਕਮ ਸੇ ਕਮ ਨਹੀਂ, ਦਸ ਗਲਾਸ ਪਾਣੀ ਪੀਣਾ ਚਾਹੀਦਾ। ਅੱਜ ਕੱਲ੍ਹ ਗਰਮੀ ਕਿੰਨੀ ਚੱਲ ਰਹੀ ਤੁਹਾਡੇ ਸਾਹਮਣੇ। ਬਿਲਕੁਲ- ਬਿਲਕੁਲ, ਅੱਜ ਕੱਲ੍ਹ ਕੀ
ਪਾਣੀ ਦਿੱਤਾ, ਜ਼ਿੰਦਗੀ ਨੇ ਅੱਗੇ।
ਬਿਲਕੁਲ- ਬਿਲਕੁਲ, ਤਾਂਹੀ ਤੇ ਕਹਿੰਦੇ ਨੇ ਜਲ ਹੀ, ਜਲ ਹੀ ਜੀਵਨ ਹੈ। ਹਾਏ! ਬਣੀ ਹੋਈ ਨਾ ਲਾਈਨ, ਪਾਣੀ ਬਿਨਾ ਕੁਛ ਨੀ ਹੈਗਾ। ਹੰ।
ਓਹੀ ਤਾਂ ਗੱਲ ਏ ਅੱਜ ਕੱਲ ਦੇਖ ਸਕਦੇ ਹੋ ਜੀ। ਜਿਵੇਂ, ਰਾਜਸਥਾਨ ਏਰੀਆ ਅਲੀ ਸਾਈਡ, ਜਿਵੇਂ ਪਾਣੀ ਕਿੰਨਾ ਘੱਟ ਹੈਗੈ। ਲੋਕੀ ਕਿੰਨਾ ਤਰਸ ਆਪਣੇ ਪਾਣੀ ਨੂੰ
ਬਿਲਕੁਲ- ਬਿਲਕੁਲ ਉੱਥੇ ਕਿੰਨਾ, ਪਾਣੀ, ਹੰ।
ਹਰਿਆਣਾ, ਤੇ ਪੰਜਾਬ ਵਾਲੀ ਸਾਈਡ ਏ ਇਧਰ ਕਿੰਨਾ ਮਤਲਬ ਵੇਸਟ ਹੁੰਦੈ ਪਾਣੀ। ਤੁਸੀਂ ਦੇਖ ਸਕਦੇ ਜਿਵੇਂ ਡੈਮ ਤੇ ਡੈਮ ਚ' ਕੀ ਹਾਂਜੀ, ਡੈਮ ਵਿੱਚ ਕਿੰਨਾ ਪਾਣੀ ਭਰਿਆ ਹੁੰਦਾ ਏ? ਇੱਕ ਦਮ ਓਵਰਫਲੋ ਜਦੋਂ, ਮਤਲਬ ਡੈਮ ਤੇ ਓਵਰਫਲੋ ਹੋ, ਲੋਕਾਂ ਦੇ ਖੇਤਾਂ ਨੂੰ ਕਿੰਨਾ ਨੁਕਸਾਨ ਪੁੰਹਚਦਾ।
ਬਹੁਤ ਜਿਆਦਾ ਨੁਕਸਾਨ ਪਹੁੰਚਦਾ। ਇਹੀ ਤੇ ਗੱਲ ਏ ਨਾ, ਪਾਣੀ ਵੇਸਟ ਜਿਆਦਾ ਹੁੰਦਾ।
ਹਾਂਜੀ।
ਕਿੰਨੀ ਬਾੜ ਆਈ, ਕਿੰਨੀ ਬਾੜ ਆਈ। ਸਾਰਾ ਉੱਥੇ, ਸਾਰੀ ਖੇਤੀ ਖ਼ਰਾਬ ਹੋ ਗਈ। ਪੰਜਾਬ ਇੱਕ ਤਰੀਕੇ ਨਾਲ ਨਵੇਂ, ਨਵੇਂ ਸਿਰੇ ਤੋਂ ਦੁਬਾਰਾ ਵਸਿਆ। ਹੋਰ ਵੱਡੇ-ਵੱਡੇ ਪੰਜਾਬੀ ਸਿੰਗਰਾਂ ਨੇ ਬੜੀ ਮਦਦ ਕੀਤੀ।
ਜੀ। ਸਹੀ ਗੱਲ।
ਬਹੁਤ ਜੀ ਬਹੁਤ, ਵੱਡੇ-ਵੱਡੇ ਪੰਜਾਬੀ ਸਿੰਗਰਾਂ ਨੇ, ਦਿਲਜੀਤ, ਸੋਨੂ ਹਾਂਜੀ-ਹਾਂਜੀ। ਜਿਵੇਂ ਦਿਲਜੀਤ ਸੁਝਾ ਦੋਸਾਂਝ ਨੇ। ਬੜਾ ਹੀ, ਬੜਾ ਹੀ ਪੈਸਾ ਦਿੱਤਾ ਪੰਜਾਬ ਨੂੰ ਦੁਬਾਰਾ ਉਭਰਨ ਆਸਤੇ। ਇਹ ਤੇ, ਪੰਜਾਬ ਤੇ ਇੱਕ ਵਾਰੀ ਖ਼ਤਮ ਹੀ ਹੋ ਗਿਆ ਸੀਗਾ।
ਹਾਂਜੀ, ਸਹੀ ਗੱਲ ਏ ਨਾ। ਕਿਉਂਕਿ ਪਾਣੀ ਦੇ ਕਾਰਨ, ਲੋਕਾਂ ਦੇ ਕਿੰਨੇ ਹੀ ਘੱਰ ਉਜੜ ਗਏ ਸੀ।
ਬਿਲਕੁਲ-ਬਿਲਕੁਲ। ਪਾਣੀ ਪੀਣਾ ਜਿੰਨਾ ਸਰੀਰ ਆਸਤੇ ਵਧੀਆ, ਉੱਨਾਂ ਅਗਰ ਐਕਸੈਸ ਚ' ਪਾਣੀ ਹੋ ਜੇ ਸਾਡੀ ਲਾਈਫ ਵਿੱਚ, ਉਹ ਓਨਾ ਹੀ ਨੁਕਸਾਨ ਕਰ ਜਾਂਦਾ। ਜਿਵੇਂ ਤੁਸੀਂ ਕਹਿ ਰਹੇ ਹੋ, ਖੇਤਾਂ ਵਿੱਚ ਨੁਕਸਾਨ ਹੋ ਗਿਆ, ਬਾੜ ਆਈ ਤਾਂ ਨੁਕਸਾਨ ਹੋ ਗਿਆ। ਬਸ ਇਸ ਕਰਕੇ, ਪਾਣੀ ਨੂੰ ਵੇਸਟ ਨਹੀਂ ਕਰਨਾ ਚਾਹੀਦਾ। ਜਿਹੜਾ ਪੀਣ ਆਲਾ ਪਾਣੀ ਹੋਏ, ਉਹਨਾਂ ਨੂੰ ਉਹਨੂੰ ਵੇਸਟ ਨਾ ਕਰੋ। ਅੱਜ ਕੱਲ ਅਸੀਂ ਦੇਖਨੇ ਹਾਂ ਸਾਡੀ ਟੈਬ ਖਰਾਬ ਹੁੰਦੀ ਏ, ਕਿੰਨੇ-ਕਿੰਨੇ ਦਿਨ ਠੀਕ ਹੀ ਨੀ ਕਰਾਂਦੇ।
ਹਾਂਜੀ। ਅੱਜ ਕੱਲ੍ਹ ਜਿਵੇਂ ਦੇਖ ਸਕਦੇ ਹੋ ਲੋਕੀ ਕਿੰਨੀ ਮਤਲਬ ਸੇਵਾ ਕਰਦੇ ਨੇ। ਪਾਣੀ ਦੀ।
ਬਹੁਤ ਸੇਵਾ, ਇਸ ਮਹੀਨੇ ਤੇ ਇਹ ਜਿਹੜਾ ਜੇਠ, ਹਾੜ ਦਾ ਮਹੀਨਾ ਆਉਂਦਾ, ਸਾਰਾ ਮਹੀਨਾ ਹੀ ਪਾਣੀ ਦੀ ਸੇਵਾ ਰਹਿੰਦੀ ਏ। ਸੜਕਾਂ ਤੇ ਤੁਸੀਂ ਕਿੱਥੇ ਵੀ ਚਲੇ ਜਾਓ ਮੰਦਰਾਂ ਗੁਰਦੁਆਰਾ ਚਲੇ ਜਾਓ ਸੜਕਾਂ ਤੇ ਜਗ੍ਹਾ- ਜਗ੍ਹਾ ਲੋਕਾਂ ਨੇ ਪਾਣੀ ਦੇ ਲੰਗਰ ਲਾਏ ਹੁੰਦੇ ਨੇ। ਪਾਣੀ ਦੀ ਸੇਵਾ ਕਰਨਾ ਤੇ ਬਹੁਤ ਹੀ ਵਧੀਆ ਸੇਵਾ। ਹਾਂਜੀ-ਹਾਂਜੀ ਭਾਂ ਪੂਨ ਦਾ ਕੰਮ ਹੈ ਪਾਣੀ ਕਿਸੇ ਨੇ ਪਿਲਾਉਣਾ। ਬਿਲਕੁਲ ਸਹੀ ਕਹ ਰਹੇ ਹੋ ਤੁਸੀਂ। ਪਾਣੀ ਬਿਨਾਂ ਤੇ ਕੁੱਛ ਵੀ ਨਹੀਂ ਹੈਗਾ ਹੁਣ ਅਸੀਂ ਅਗਰ ਸਬਜ਼ੀ ਬਣਾਉਂਦੇ ਹਾਂ ਰਸੋਈ ਚ ਪਾਣੀ ਨੀ ਹੋਏਗਾ ਤੇ ਸਬਜ਼ੀ ਕਿਵੇਂ ਬਣਾਵਾਂਗੇ ਧੋਵਾਂਗੇ ਕਿਵੇਂ ਪਹਿਲੇ ਤੇ ਫਿਰ ਵਿੱਚ ਅਗਰ ਜਿਵੇਂ ਤਰੀ ਵਾਲੀ ਸਬਜ਼ੀ ਦਾਲ ਹੀ ਬਣਾਉਣੀ ਪਾਣੀ ਪਾਵਾਂਗੇ ਤੇ ਦਾਲ ਉਬਲੇਗੀ ਪਾਣੀ ਦਾ ਤੇ ਬਹੁਤ ਯੂਜ
ਜਿਹਨੂੰ ਹੱਥ ਪਾਣੇ ਵਾਲੀ ਹੈ। ਜਾਨਵਰ ਪਸ਼ੂ ਪਕਸ਼ੀਆਂ ਨੂੰ ਵੀ ਪਾਣੀ ਚਾਹੀਦਾ ਹੈ।
ਬਿਲਕੁਲ ਪਾਣੀ ਦੀ ਬੜੀ ਲੋੜ ਏ ਹੁਣ ਲੋਕੀ ਪਾਣੀ ਪੀਣ ਵਾਸਤੇ ਹਾਂਜੀ ਹਾਂਜੀ ਹਾਂ ਉਹਨਾਂ ਨੂੰ ਵੀ ਪਾਣੀ ਦੀ ਬਹੁਤ ਲੋੜ ਏ ਇਸ ਕਰਕੇ ਹਰ ਇਨਸਾਨ ਨੂੰ ਪਾਣੀ ਦੀ ਲੋੜ ਏ ਹਰ ਇਨਸਾਨ ਜਾਨਵਰ ਹਰ ਚੀਜ਼ ਨੂੰ ਪਾਣੀ ਦੀ ਲੋੜ ਏ ਪਾਣੀ ਤੇ ਪੀਣਾ ਬਹੁਤ ਹੀ ਜ਼ਰੂਰੀ ਹੈ। ਪਰ ਪਾਣੀ ਦੇ ਬਿਨਾ ਗਤੀ ਵੀ ਨਹੀਂ ਹੈ ਹਰ ਚੀਜ਼ ਪਾਣੀ ਚ ਯੂਜ ਹੈਗਾ
ਸਹੀ ਗੱਲ ਹੈ ਹੁਣ ਤੁਸੀਂ ਦੇਖ ਸਕਦੇ ਹੋ ਵੱਡਾ ਜਣਾ ਤਿੰਨ ਤੋਂ ਚਾਰ ਘੰਟੇ ਪਾਣੀ ਕਿਹੜਾ ਸਾਰ ਲੈਂਦਾ ਪਰ ਅੱਜ ਕੱਲ ਬੱਚੇ ਜਿਵੇਂ ਛੋਟੇ ਛੋਟੇ ਬੱਚੇ ਹੈਗੇ ਨੇ ਸਕੂਲੇ ਹਜਮੀ ਦੀ ਲੋੜ ਹੈ ਉਹ ਨੂੰ ਚੱਕਰ ਆ ਜਾਂਦੇ ਨੇ ਸਟੈਮੀਨਾ ਅੱਜ ਕੱਲ ਦੇ ਬੱਚੇ ਘੱਟ ਹੈਗਾ ਬੜਾ ਹਾਈਡਟ ਪ੍ਰੋਬਲਮ ਆ ਜਾਂਦੀ ਬੱਚੇ ਦੇ ਅੰਦਰ ਫਿਰ
ਪਾਣੀ ਬਿਨਾਂ ਤੇ ਕੁਛ ਵੀ ਨੀ ਹੈਗਾ ਸਕੂਲ ਵਿੱਚ ਤੁਹਾਡੇ ਸਾਹਮਣੇ ਠੰਡੇ ਪਾਣੀ ਦੇ ਅਲੱਗ ਕੈਂਪਰ ਲੱਗੇ ਹੁੰਦੇ ਨੇ ਗਰਮ ਪਾਣੀ ਦੇ ਅਲਗ ਕੈਂਪਰ ਲੱਗੇ ਹੁੰਦੇ ਨੇ ਫਰਿੱਜ ਫਰਿੱਜ ਲੱਗੇ ਹੁੰਦੇ ਨੇ ਔਰ ਇਹ ਵੱਡੇ ਵੱਡੇ ਸ਼ਹਿਰਾਂ ਇਸ ਤੇ ਪਾਣੀ ਦੀ ਇੰਨੀ ਕਮੀ ਹੈ ਨਾ ਤੁਸੀਂ ਦਿੱਲੀ ਚਲ ਦਿੱਲੀ ਚਲੇ ਜਾਓ ਉੱਥੇ ਪਾਣੀ ਬੋਤਲ ਵਿਕਦੀ ਹੈਗੀ ਤੁਹਾਨੂੰ ਪੀਣ ਵਾਲਾ ਪਾਣੀ ਐਵੇਂ ਕਿੱਥੇ ਨੀ ਮਿਲੇਗਾ ਐਥੇ ਹਰਿਆਣਾ ਪੰਜਾਬ ਵਿੱਚ ਫਿਰ ਵੀ ਤੁਹਾਨੂੰ ਲੰਗਰ ਮਿਲਣਗੇ ਪਾਣੀ ਦੇ ਜਗ੍ਹਾ ਜਗ੍ਹਾ ਤੁਹਾਨੂੰ ਟੈਬ ਮਿਲੇਗੀ ਸਾਫ਼ ਸੁਥਰੇ ਫਰਿਜ ਵਾਲੀ ਟੈਬ ਕਿ ਹਾਂ ਪੀ ਲੋਓ ਪਾਣੀ ਫਰੀ ਦਾ ਪਾਣੀ ਮਤਲਬ ਜੇ ਅਸੀਂ ਦਿੱਲੀ ਵਰਗੇ ਸ਼ਹਿਰ ਹੀ ਚਲੇ ਜਾਈਏ ਨਾ ਉੱਧਰ ਤੇ ਪਾਣੀ ਵੀ ਤੁਹਾਨੂੰ ਵਿਕਦਾ ਮਿਲੇਗਾ ਛੋਟੀ ਛੋਟੀ ਥਲੀਆਂ ਮਿਲਣਗੀਆਂ ਪੰਜ ਦਸ ਦਸ ਰੁਪਏ ਦੀ ਪੀ ਲਓ
ਸਹੀ ਗੱਲ ਏ ਬੋਤਲਾਂ ਵਿਕਦੀਆਂ ਵੀਹ ਵੀਹ ਦੀ
ਆ ਬਹੁਤ ਤਲਾ ਜਿਵੇਂ ਜਿਹੜਾ ਲੋਕੀ ਈ ਬੋਤਲ ਨਹੀਂ ਖਰੀਦ ਸਕਦਾ ਉਹਨਾਂ ਅਸਤੇ ਉਹ ਪੰਜ ਰੁਪਏ ਛੋਟੀ ਥੈਲੀ ਮਿਲਦੀ ਜੇ ਮੈਂ ਇੱਕ ਵਾਰੀ ਗਈ ਸੀ ਗੀ ਵਰਿੰਦਾ ਵਨ ਉੱਥੇ ਦੇਖਿਆ ਮੈਂ ਉਹ ਜਗ੍ਹਾ ਜਗ੍ਹਾ ਨਾ ਪੰਜ ਪੰਜ ਰੁਪਏ ਦੀ ਠੰਡੇ ਪਾਣੀ ਦੀ ਥੈਲੀ ਦੇਦੇ ਪਏ ਸੀ। ਪਰ ਉਹ ਥੈਲੀ ਮਤਲਬ ਐਵੇਂ ਪੀਣ ਤੇ ਦਿਲ ਨੀ ਕਰਦਾ ਨਾ ਥੈਲੀ ਉਹ ਵਾਲੀ ਮਤਲਬ ਜਿਹਨਾਂ ਨੇ ਪਿਆਸ ਬੁਜਾਣੀ ਉਹ ਤਾਂ ਪੀ ਲੈਣਗੇ ਜਿਹੜੇ ਲੋਕ ਸਾਫ਼ ਪਾਣੀ ਪੀਣਾ ਅਸੀਂ ਸਾਡੇ ਸ਼ਹਿਰ ਆਲੇ ਲੋਕ ਇੱਧਰ ਆਲੇ ਪਾਸੇ ਨੌਰਥ ਵਾਲੇ ਪਾਸੇ ਵਾਲੇ ਲੋਕ ਇਹਨਾਂ ਨੂੰ ਪਾਣੀ ਖੁੱਲਾ ਦਿਖਦਾ ਸਾਫ਼ ਸੁਥਰਾ ਬਿਸਲਾਰੀ ਦੀਆ ਬੋਤਲਾਂ ਮਿਲਦੀਆਂ ਇਸ ਕਰਕੇ ਉਹ ਵਾਲਾ ਪਾਣੀ ਪੀਣਾ ਸਾਡੇ ਵਾਸਤੇ ਮੁਸੀਬਤ ਹੋ ਜਾਂਦੀ ਹੈ। ਔਰ ਉਹ ਦਿੱਲੀ ਦੇ ਲੋਕ ਉਹੀ ਵਾਲਾ ਪਾਣੀ ਪੀ ਰਹੇ ਨੇ ਇਸੇ ਕਰਕੇ ਤੇ ਬਸ ਪਾਣੀ ਵਾਸਤੇ ਤੇ ਹਰ ਬੰਦਾ ਬੰਦਾ ਤਰਸ ਦੇ ਜਿੰਨਾ ਪਾਣੀ ਪੀ